ਹੈਲੋ
ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਭੈਣ ਜੀ ਠੀਕ ਹੋ।
ਬਸ ਵਧੀਆ ਤੁਸੀਂ ਸੁਣਾਓ।
ਸਭ ਵਧੀਆ ਸਭ ਵਧੀਆ ਰੱਬ ਦੀ ਮਿਹਰ ਹੈ ਜੀ।
ਹੋਰ ਕੀ ਕਰਦੇ ਪਿਓ।
ਕੁਛ ਨਹੀਂ ਜੀ ਬੈਠੇ ਰ ਸੀ ਤੁਸੀਂ ਦੱਸੋ?
ਅ ਬਸ ਅਸੀਂ ਵੀ ਬੈਠੇ ਦੇ ਸੀ ਹ ਸੋਣ ਦੀਆਂ ਤਿਆਰੀਆਂ ਕਰਦੇ ਪਏ ਸੀ।
ਰੋਟੀ ਪਾਨਣੀ ਹੋ ਗਿਆ ਸਭ ਰੋਟੀ ਪਣੀ ਹੋ ਗਿਆ।
ਹਾਂਜੀ ਹਾਂਜੀ ਰੋਟੀ ਅਜ ਅਸੀਂ ਖਾਧੀ ਨੀ।
ਕਿਉਂ ਜੀ
ਅੱਜ ਨਾ ਥੋੜਾ ਇੱਥੇ ਸਵੇਰ ਦਾ ਮੌਸਮ ਖ਼ਰਾਬ ਸੀ। ਤੇ ਤੜਕੇ ਦੀ ਹੱਥੇ ਬਾਰਿਸ਼ ਲੱਗੀ ਸੀ।
ਅੱਛਾ ਜੀ
ਹਾਂਜੀ ਤੇ ਫੇਰ ਸ਼ਾਮੀ ਵੀ ਨਾ ਇੱਥੇ ਬਹੁਤ ਜ਼ਿਆਦਾ ਬਾਰਿਸ਼ ਆਈ ਅੱਜ ਬੜਾ ਮੀਂਹ ਵਰ ਆਥੇ
ਸਾਡੇ ਹੱਥ ਤੇ ਬੂੰਦ ਵੀ ਨਹੀਂ ਪਈ ਬੜਾ ਉਹ ਧੁੱਪ ਜ ਸੀ ਇੱਥੇ ਪੂਰਾ ਦਿਨ
ਨੀ ਇੱਥੇ ਬੜੀ ਬਾਰਿਸ਼ ਹੋਈ ਐ ਅੱਜ ਸ਼ਾਮੀ ਤੇ ਫੇਰ ਬਾਰਿਸ਼ ਤੁਹਾਨੂੰ ਪਤਾ ਐ ਕਿ ਬਾਰਿਸ਼ ਦੇਖ ਕੇ, ਇੱਕੋ ਚੀਜ਼ ਕਰਦਾ ਦਿਲ ਕਿ ਮੰਮੀ ਜਾਂ ਅੱਜ ਕੁਛ ਬਣਾ ਲੋ ਬੱਚੇ ਕਹਿੰਦੇ ਪਕੌੜੇ
ਹਾਂਜੀ ਹਾਂਜੀ, ਉਹ ਤੇ ਹੈ।
ਹਾਂਜੀ, ਥੇ ਫੇਰ ਬਸ ਮੈਂ ਬਸ ਫੇਰ ਪਕੌੜੇ ਬਣਾਏ ਸੀ, ਤੇ ਪਕੌੜੇ ਖਾ ਲਿੱਤੇ ਸ਼ਾਮੀ।
ਹਾਂਜੀ ਹਾਂਜੀ
ਤੇ ਪਕੌੜੇ ਫੇਰ ਅਸੀਂ ਬਣਾਏ ਦੇ ਪਨੀ ਸਾਰਾ ਕੁਛ ਸੀ, ਘਰ ਪਨੀਰ ਆਲੂ, ਗੋਭੀ ਫਿਰ ਬੈਂਗਨ ਲੋਕੀ ਸਾਰੇ ਕੱਟੇ ਆਲੂ ਪਿਆਜ਼ ਨਾਲ ਵਿੱਚ ਪਾ ਕੇ ਖੁਲਾ ਵ
ਵਤਾਊ ਵੀ ਪਾ ਲੈਂਦੇ ਵਤਾਉ
ਤੇ ਅੱਜ ਅਸੀਂ ਪਨੀਰ ਵਗੈਰਾ ਸਭੇ ਬਣਾਏ। ਹਾਂਜੀ ਹਾਂਜੀ ਵਤਾਊ ਪਾਏ ਸੀ ਹਾਂਜੀ। ਨਾਲ ਫਿਰ ਮੂਲੀ ਵੀ ਸੀਗੀ।
ਪਕੋੜੇ ਬੜੀ ਸਵਾਦ ਲੱਗੀ
ਬੜੇ ਸਵਾਦ ਬਣਦੇ ਆ ਮੇਰੇ ਡੈਡੀ ਜੀ ਨੂੰ ਬੜੇ ਹੀ ਪਸੰਦ ਨੇ ਵਤਾਉ ਦਿੱਤੇ।
ਸਾਡੇ ਇੱਥੇ ਤੇ ਜਦੋਂ ਪਏਗਾ ਮੀਂਹ ਤੇ ਫਿਰ ਅਸੀਂ ਵੀ ਬਣਵਾਵਾਂਗੇ ਪਕੌੜੇ ਹਜੇ ਤੇ ਪਿਆ ਨਹੀਂ ਕੀ ਪਤਾ ਕੱਲ੍ਹ ਪਰਸੋਂ ਤੱਕ ਪੈ ਜੇ
ਹਾਂਜੀ ਹੁਣ ਮੀਂਹ ਪੈਣੇ ਆ।
ਹਾਂਜੀ ਹੋਰ ਦੱਸੋ ਘਰ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ। ਫੇਰ ਬਸ ਬੱਚੇ ਮੈਂ ਕਿਹਾ ਹੁਣ ਕੀ ਬਣਾਵਾਂ। ਤੇ ਫੇਰ ਕੀ ਕਹਿੰਦੇ ਆ, ਫੇਰ ਮੇਰਾ ਬੇਟਾ ਉਹ ਲੈ ਆਇਆ ਸੀ। ਅਹ ਡੋਸਾ ਕਹਿੰਦੇ ਆ ਜਿਹੜਾ ਡੋਸਾ ਖਾਣਾ ਹੈ ਤੇ ਫੇਰ ਇਹਨਾਂ ਨੇ ਡੋਸਾ ਔਡਰ ਕਰ ਲਿੱਤਾ। ਤੇ ਫੇਰ ਅਸੀਂ ਹੁਣ ਡੋਸੇ ਵਗੈਰਾ ਖਾ ਲਈ ਤੇ ਸਾਂਭਰ ਨਾਲ, ਨਾਲੇ ਬੜਾ ਦਿਨ ਹੋ ਗਏ ਸੀ ਦਿਲ ਕਰਦਾ ਪਿਆ ਸੀ ਡੋਸਾ ਖਾ ਣੇ ਦਾ।
ਅਸੀਂ ਵੀ ਅੱਜ ਪੀਜ਼ਾ ਮੰਗਵਾਇਆ ਸੀ ਜੀ ਦੁਪਹਿਰੇ, ਬੱਚੇ ਕਹਿੰਦੇ ਪੀਜ਼ਾ ਖਾਣਾ। ਮੈਂ ਬੋਲਿਆ ਮੰਗਾ ਲੋ ਫੇਰ, ਫਿਰ ਉਹੀਓ ਖਾਧਾ ਸੀ ਅੱਜ ਪੀਜ਼ਾ। ਅੱਜ ਵਾਸਤੇ ਵੀ ਔਫਰ ਸੀ, ਇੱਕ ਲੋਗੇ ਤੇ ਇੱਕ ਦੂਜਾ ਮੁਫ਼ਤ ਮਿਲੇਗਾ। ਤੇ ਫੇਰ ਇਹਨਾਂ ਨੇ ਲਾਲਚ ਕਰਕੇ, ਮੰਗਵਾ ਲਿਆ ਪੀਜ਼ਾ।
ਅੱਛਾ ਅੱਛਾ, ਕੋਈ ਦਿਨ ਹੁੰਦਾ ਹੋਏਗਾ ਜਦੋਂ ਔਫਰ ਹੋਏਗਾ।
ਜੀ ਹਾਂਜੀ, ਭੈਣ ਜੀ ਮੈਂ ਦੇਖਿਆ ਅੱਜ ਕੱਲ ਦੇ ਚ ਬੱਚਿਆਂ ਦੀ ਬੰਦੀ ਨੀ ਐ। ਉਹ ਪਿਆਰ ਨੀ ਰਿਯਾ, ਪਹਿਲੇ ਵਕਗਾ
ਨਾ ਨਾ। ਹਾਂਜੀ, ਉਹ ਤੇ ਗੱਲ ਐ, ਅੱਜ ਕੱਲ ਇੱਕ ਇੱਕ ਭੈਣ ਭਰਾ ਐ, ਇੱਕ ਦੂਸਰੇ ਕਮਰੇ ਚ ਬੈਠੇ ਦਾ ਇੱਕ ਦੂਸਰੇ ਕਮਰੇ ਚ ਬੈਠੇ ਐ ਦਾ। ਆਪਣੇ ਫੋਨਾਂ ਚ ਮਸਤ ਐ, ਅੱਜ ਕੱਲ੍ਹ ਦੇ ਬੱਚੇ ਅਗਰ ਨਿੱਕੇ ਬੱਚੇ ਦੇਖੋਂ ਤੁਸੀਂ ਨਿੱਕੇ ਨਿੱਕੇ ਬੱਚੇ ਦੇਖੋਂ, ਉਹ ਐ ਵੇ ਲੜਦੇ ਹੈ ਨਾ ਫੋਨ ਦੇ ਦੋਂ ਵੱਖ ਵੱਖ, ਤਾਂ ਬੜੇ ਹੀ ਖੁਸ਼।
ਹਾਂਜੀ ਹਾਂਜੀ, ਉਹ ਤੇ ਹੈ। ਮੈਂ ਉਈਓ ਸੋਚਣ ਡਿਆ ਸੀ, ਕਿ ਸਾਡੇ ਟਾਈਮ ਤੇ ਸੱਤ ਸੱਤ ਅੱਠ ਅੱਠ ਬੱਚੇ ਵੀ ਅਸੀਂ ਰਹਿੰਦੇ ਸੀ ਭੈਣ ਭਰਾ, ਬੜੇ ਹੀ ਅੱਛੇ ਪਿਆਰ ਨਾਲ ਰਹਿੰਦੇ ਸੀ। ਖਾਂਦੇ ਸੀ, ਖੇਲਦੇ ਸੀ, ਨੱਚਦੇ ਸੀ, ਘੁੰਮਦੇ ਸੀ, ਫਿਰਦੇ ਸੀ ਬੜਾ ਹੀ ਮਜ਼ਾ ਜਾਂ ਆਦਾ ਸੀ, ਅੱਜ ਕੱਲ੍ਹ ਦੇਖੋ ਇੱਕ ਇੱਕ ਦੋ ਦੋ ਬੱਚੇ ਨੇ ਤੇ ਕਿਸੇ ਲੜ ਲੜ ਕੇ ਮਤਲਬ ਤੁਸੀਂ ਪੁੱਛੋ ਹੀ ਨਾ, ਸਾਡੇ ਵਾਲੇ ਤੇ ਬੜੇ ਹੀ ਲੜਦੇ ਨੇ।
ਹਾਂਜੀ ਅੱਜ ਕੱਲ੍ਹ ਹੈ ਹੀ ਨਹੀਂ ਬੱਚਿਆਂ ਚ ਮਾਸਾ ਵੀ ਪਿਆ।
ਲੇਕਿਨ ਸਾਡੇ ਆਲੇ ਦੀ ਇੱਕ ਸਿਫਤ ਹੈ, ਲੜਦੇ ਵੀ ਬੜਨ ਦੇ ਇਹ ਤੇ ਇੱਕ ਦੂਜੇ ਬਿਨਾਂ ਰਹਿ ਵੀ ਨਹੀਂ ਪਾਉਦੇ, ਮਤਲਬ ਅਗਰ ਇੱਕ ਕਿਤੇ ਚਲੇ ਜਾਏਗਾ, ਦੂਸਰਾ ਫਿਰ ਉਦਾਸ ਹੋ ਜਾਏਗਾ। ਮਤਲਬ ਘਰ ਇਸ ਤਰ੍ਹਾਂ ਲੱਗੇਗਾ, ਜਿਸ ਤਰ ਘਰ ਕੋਈ ਰਹਿੰਦਾ ਹੀ ਨਹੀਂ ਹੈ, ਖਾਣ ਨੂੰ ਪੈਂਦਾ ਘਰ ਫਿਰ।
ਨਹੀਂ ਹੁੰਦਾ, ਕੋਈ ਕੋਈ ਬੱਚਿਆਂ ਦਾ ਕਾਫੀ ਪਿਆਰ ਹੁੰਦਾ ਹੈ। ਹੈ।
ਹੋਰ ਦੱਸੋ, ਤੁਹਾਡੇ ਬੱਚੇ ਠੀਕ ਨੇ, ਜਾਂ ਉਹ ਵੀ ਲੜਦੇ ਨੇ।
ਹਾਂਜੀ।
ਮੈਂ ਕਿਹਾ ਤੁਹਾਡੇ ਬੱਚੇ ਲੜਦੇ ਨੇ ਆਪਸ ਚ।
ਨਹੀਂ ਨਹੀਂ, ਸਾਡੇ ਬੱਚੇ ਨਹੀਂ ਲੜਦੇ। ਕਦੀ ਕਦੀ ਲੜਦੇ ਆ, ਮੈਂ ਖਾਣ ਪੀਣ ਦੀ ਮੇਰਾ ਤ ਜਿਹੜਾ ਸਾਡਾ ਮੇਰਾ ਬੇਟਾ ਐ, ਉਹ ਥੋੜ੍ਹਾ ਤੇਜ਼ ਐ। ਬੇਟੀ ਤੇ ਮੇਰੀ ਬੜੀ ਸ਼ਰੀਫ ਐ, ਬੇ ਬੇਟੀ ਮੇਰੀ ਬੜੀ ਗਊ ਜੀ ਐ, ਉਹ ਬਿਨਾਂ ਬੋਲੇ ਸਾਰਾ ਕਮ ਕਰ ਦਿੰਦੀ ਐ, ਬੜੀ ਚੰਗੀ ਐ ਮੇਰੀ ਕੁੜੀ। ਉਹਨੂੰ ਬੋਲਣ ਦੀ ਲੋੜ ਨੀ ਪੈਂਦੀ ਉੱਠਦੀ ਐ ਆਪਣੀ ਚਾਦਰ ਫੰਡੀ, ਆਪਣੇ ਕੀ ਕਹਿੰਦੇ ਕੰਬਲ ਵਗੈਰਾ ਅਗਲੀ ਜੋੜਦੀ ਐ। ਫਿਰ ਉਹਨੂੰ ਪਤਾ ਐ, ਹੁਣ ਮੰਮੀ ਨੇ ਕੰਮ ਕਰਨਾ। ਫਿਰ ਆਪਣਾ ਰੋਟੀ ਪਾਣੀ ਖਾ ਕੇ, ਨਾਹ ਧੋ ਕੇ, ਉਹਨੂੰ ਬੋਲਣ ਦੀ ਲੋੜ ਹੀ ਨੀ। ਅਗਲੀ ਨੇ ਆਪੇ ਨਾਣਾ ਧੋਣਾ, ਉਹਨੂੰ ਪਤਾ ਹੁਣ ਸਫ਼ਾਈ ਕਰਨੀ ਐ, ਝਾੜੂ ਪੋਚ ਪੋਚਾ ਵੀ ਮਾਰ ਦਿੰਦੀ ਐ, ਬੜੀ ਬੀਬੀ ਕੁੜੀ ਮੇਰੀ, ਬੜੇ ਬੱਚੇ ਦੇਖੇ ਲੇਕਿਨ ਮੇਰੀ ਕੁੜੀ ਬੜੀ ਬੀਬੀ
ਚਲੋ ਜੀ ਵਧੀਆ ਵਧੀਆ, ਸਾਡਾ ਵੀ ਸਾਡਾ ਸਾਡੇ ਇੱਥੇ ਉਲਟਾ ਹੈ। ਸਾਡਾ ਮੁੰਡਾ ਬੀਬਾ ਹੈ, ਤੇ ਸਾਡੀ ਕੁੜੀ ਜਿਹੜੀ ਹੈ ਉਹ ਥੋੜ੍ਹੀ ਅਥਰੀ ਦੀ ਹੈ, ਮਤਲਬ ਬੜੀ ਮਤਲਬ ਬਹੁਤ ਜਲਦੀ ਗੁੱਸੇ ਚ ਆ ਜਾਂਦੀ ਹੈ। ਉਹਨੂੰ ਤੁਸੀਂ ਬੋਲੋਗੇ ਨਾ, ਫੌ ਫੋਂ ਕਰਦੀ ਦੂਰ ਚਲੇ ਜਾਂਦੀ ਹੈ ਬੜੀ ਗੁੱਸੇ ਵਾਲੀ ਐ ਔ ਤੇ।
ਅੱਛਾ ਅੱਛਾ, ਨਹੀਂ ਨਹੀਂ ਹੁੰਦੇ ਕਈ ਕਈ ਬੱਚੇ। ਗੁੱਸਾ ਕਰਦੇ, ਲੇਕਿਨ ਦਿਲੋਂ ਮਾੜੇ ਨਾ ਹੁੰਦੇ, ਦਿਲੋਂ ਬੜੇ ਵਧੀਆ ਹੁੰਦੇ ਬੱਚੇ। ਜਿਹੜੇ ਗੁੱਸਾ ਕਰਦੇ ਨਾ, ਉਹ ਦਿਲੋਂ ਵਧੀਆ।
ਨਹੀਂ ਨਹੀਂ, ਬਾਹਰ ਵਾਲੇ ਤੇ ਬੜੀ ਸਿਫਤਾਂ ਕਰਦੇ ਉਹਦੀਆਂ। ਤੇ ਫੇਰ ਮਨ ਖੁਸ਼ ਹੋ ਜਾਂਦਾ, ਜਿਸ ਲੇ ਲੋਕਾਂ ਕੋਲੋਂ ਸਿਫਤਾਂ ਸੁਣੀਏ ਤੇ। ਔਰ ਦੱਸੋ। ਲੇਕਿਨ ਜਿਸ ਤਰ੍ਹਾਂ ਭੈਣ ਜੀ, ਕੋਈ ਬੱਚੇ ਹੁੰਦੇ ਨਾ ਬੜੇ ਅਥਰੇ ਬੜੇ ਜਿੱਦੀ। ਸਾਡੇ ਅ, ਸਾਡੇ 'ਚ ਸਾਡੇ ਬੱਚਿਆਂ ਤੇ ਹੋਸ਼ਾ ਪਨ ਨੀ ਐ ਬਿਲਕੁਲ। ਜਿੱਥੇ ਬਿਠਾਓਗੇ ਬੈਠ ਜਾਓ, ਬੈਠ ਜਾਨਗੇ, ਐ ਗੱਲ ਐ, ਐ ਉਹਨਾਂ ਦੀ ਸਿਫਤ ਹੈ।
ਹਾਂਜੀ ਡਰਦੇ ਐ ਨਾ ਕਈ-ਕਈ ਬੱਚੇ ਆਪਨੇ ਮਾਂ-ਪਿਓ ਕੋਲੋਂ।
ਹਾਂਜੀ ਓ ਤੇ ਹੈ, ਲੇਕਿਨ ਭੈਣ ਜੀ ਡਰ ਜ਼ਰੂਰੀ ਵੀ ਹੈ। ਅਗਰ ਅਸੀਂ ਉਹ ਕਹਿੰਦੇ ਨਾ, ਘੋੜੇ ਦੀ ਲਗਾਮ ਨਈ ਕਸਾਂਗੇ ਤਾਂ ਘੋੜਾ ਮਤਲਬ ਫ੍ਰਰੀ ਹੋ ਜੇਗਾ। ਤੇ ਉਸ ਵੇਲੇ ਬੱਚਿਆਂ ਦੀ ਲਗਾਮ ਵੀ ਕੱਸਣਾ ਜ਼ਰੂਰੀ ਐ ਮੇਰੇ ਹਿਸਾਬ ਨਾਲ।
ਹਾਂਜੀ ਓ ਤੇ ਹੈ, ਬਚਪਨ ਤੋਂ ਹੀ ਸਹੀ ਗਾਈਡ ਕਰਾਂਗੇ ਤੇ ਫੇਰ ਅੱਗੇ ਜਾ ਕੇ ਬੱਚੇ ਚੱਲਨਗੇ।
ਹੁਨ ਮੇਰੇ ਪਾਪਾ ਜੀ ਸਨ, ਉਹ ਆਰਮੀ 'ਚ ਸੀ। ਤੇ ਪਾਪਾ ਤੁਹਾਨੂੰ ਪਤਾ ਹੀ ਆਰਮੀ ਵਾਲੇ ਜਿਹੜੇ ਬੰਦੇ ਹੁੰਦੇ ਨੇ ਕਿੰਨੇ ਓ ਹੁੰਦੇ, ਗੁੱਸੇ ਵਾਲੇ ਹੁੰਦੇ ਨੇ। ਤੇ ਇਸਲੀਯੇ ਜਿਸਲੇ ਪਾਪਾ ਡਿਊਟੀ ਤੇ ਰਹਿੰਦੇ ਸੀ ਤੇ ਅਸੀਂ ਥੋੜਾ ਬੋਤ ਢਿੱਲਾ, ਢਿੱਲਾਪਨ ਹੋ ਜਾਂਦਾ ਸੀ। ਲੇਕਿਨ ਜਿਸ ਲੇ ਪਾਪਾ ਜੀ ਘਰ ਆਂਦੇ ਸੀ ਤੇ ਬੜਾ ਸਖ਼ਤ ਸੁਭਾਅ ਸੀ ਉਹਨਾਂ ਦਾ। ਤੇ ਅਸੀਂ ਓਨਾਂ ਕੋਲੋਂ ਪੁੱਛ ਕੇ ਬਾਹਰ ਵੀ ਨੀ ਜਾ ਸਕਦੇ ਸੀ, ਮਤਲਬ ਓਨਾਂ ਕੋਲ ਪੁੱਛੇ ਬਿਨਾਂ ਬਾਹਰ
ਹਾਂਜੀ ਓ ਤੇ ਗੱਲ ਹੈ। ਹੋਰ ਤੁਸੀਂ ਦੱਸੋ, ਤੁਸੀਂ ਖਾ ਲਿੱਤੀ ਰੋਟੀ ਪਾਨੀ?
ਹਾਂਜੀ ਮੈਂ ਤੁਆਨੁ ਕੈਂਦਾ ਤੇ ਪਿਆ, ਬੱਚਿਆਂ ਨੇ ਦੁਪੇਰੇ ਪੀਜ਼ਾ ਮੰਗਵਾਇਆ ਸੀ। ਤੇ ਦੁਪੈਰੇ ਅ ਸ਼ਾਮੀ ਚਾਹ ਚੂ ਪੀ ਲਿੱਤੀ ਸੀ। ਤੇ ਹੁਨ ਮੰਮੀ ਜੀ ਨੇ ਓ ਬਨਾ ਲਿੱਤਾ ਸੀ ਕੜਾਈ ਪਨੀਰ। ਕੜਾਈ ਪਨੀਰ ਖਾਧਾ ਫਿਰ।
ਅੱਛਾ-ਅੱਛਾ, ਕੜਾਈ
ਓ ਵੀ ਥੋੜ੍ਹਾ ਹਾਂ, ਨਈ-ਨਈ ਕੜਾਈ ਪਨੀਰ।
ਹਾਂਜੀ ਕੀ ਬੋਲਦੇ ਪਏ ਓ? ਆਵਾਜ਼ ਨੀ ਆ ਰੀ।
ਕੜਾਈ-ਕੜਾਈ ਪਨੀਰ ਖਾਧਾ ਸੀ।
ਓਈ ਬੋਲਦੀ ਪੀਆ ਮੈਂ, ਕੜਾਈ ਪਨੀਰ ਖਾਧਾ ਸੀ?
ਹਾਂਜੀ-ਹਾਂਜੀ।
ਅੱਛਾ, ਓ ਕਿੱਦਾਂ ਬਨਦਾ?
ਜੀ ਓਨੂੰ ਕੜਾਹੀ 'ਚ ਹੀ ਬਨਾਨਾ ਹੁੰਦਾ ਐ ਤੇ ਪਹਿਲੇ ਤੁਸੀਂ ਕੀ ਕਰਨਾ ਹੁੰਦਾ ਹੈ। ਪਹਿਲੇ ਪਨੀਰ ਲੈ ਲੈਨਾ।
ਅੱਛਾ।
ਪਨੀਰ ਨੂੰ ਤਲ ਲੈਨਾ, ਓਦੇ ਮੋਟੇ-ਮੋਟੇ ਪੀਸ ਕਰਕੇ ਤਲ ਲੈਨਾ ਤੇ ਫਿਰ ਤੁਸੀਂ ਤੇਲ ਗਰਮ ਕਰਕੇ ਤੇਲ 'ਚ ਖੜੇ ਮਸਾਲੇ ਪਾ ਦੇ ਨੇ ਜਿਸ ਤਰ੍ਹਾਂ ਮੋਟੀ ਲਾਚੀ ਛੋਟੀ ਇਲਾਚੀ, ਤੇਜ ਪੱਤਾ ਹੋ ਗਿਆ, ਲਾਚੀ ਹੋ ਗੀ, ਕਾਲੀ ਮਰਚਾਂ ਹੋਗਿਆਂ। ਲੌਗ ਹੋ ਗੇ ਤੇ ਜਿਸ ਲੇ ਮਸਾਲੇ ਥੋੜੇ । ਪੇਸਟ ਪਾਨੀ ਐ, ਟਮਾਟਰ ਦੀ ਪੇਸਟ ਪਾਨੀ ਐ ਤੇ ਏਨੂੰ ਚੰਗੀ ਤਰ੍ਹਾਂ ਤੁਸੀਂ ਕਰ ਲੈਨਾਂ ਐ, ਜਿੰਨੀ ਦੇਰ ਤੱਕ ਇੱਕ ਉਬਾਲਾ ਨਾ ਆ ਜੇ। ਤੇ ਉਸ ਤੋਂ ਬਾਦ ਤੁਸੀਂ ਕੀ ਕਰਨਾ ਐ? ਉਸ ਤੋਂ ਬਾਦ ਤੁਸੀਂ ਮਤਲਬ ਓ ਜਿਸ ਲੇ ਠੰਡਾ ਕਰਨਾ ਐ ਤੇ ਠੰਡਾ ਕਰਨ ਤੋਂ ਬਾਦ ਤੁ ਤੁਸੀਂ ਓਨੂੰ ਕੀ ਕਰਨਾ ਐ? ਮਿਕਸੀ ਚੋਂ ਇੱਕ ਰੜਕਾ ਲਗਵਾ ਲੈਂਨਾ, ਓਦੀ ਇੱਕ ਪੇਸਟ ਜੀ ਬਨਾਂ ਲੈਨੀ ਐ। ਤੇ ਉਸ ਤੋਂ ਬਾਦ ਤੁਸੀਂ ਕੀ ਕਰਨਾ ਐ? ਕਾਜੂ ਲੈਨੇ ਐ ਕਾਜੂ ਔਰ ਬਦਾਮ ਪਾ ਕੇ ਓਦੇ 'ਚ ਪੇਸਟ ਪਾ ਲੈਨੀ ਕਾਜੂ ਬਦਾਮ ਨੂੰ ਗ੍ਰਾਇੰਡ ਕਰਕੇ ਕਦੇ ਵਿੱਚ ਪਾ ਦੇਨਾ, ਕਾਜੂਆਂ ਦਾ ਸਵਾਦ ਹੋ ਜਾਂਦਾ ਓਦੇ 'ਚ ਫੇਰ ਉਸ ਤੋਂ ਬਾਦ ਜੇੜੇ ਤੁਸੀਂ ਪਨੀਰ ਫਰਾਈ ਕੀਤੇ। ਫਿਰ ਉਸ ਤੋਂ ਬਾਦ ਜੇੜੇ ਤੁਸੀਂ ਪਨੀਰ ਫਰਾਈ ਕੀਤੇ ਦੇ ਐ ਤੇ ਓ ਪਾ ਲੈਂਨੈ ਉੱਪਰੋਂ ਤੇ ਤੇ ਓਨੂੰ ਅਹ ਧੀਮੀ ਆਂਚ ਤੇ ਗੈਸ ਤੇ ਰੱਖ ਦੇਨੈ ਜਿੰਨੀ ਦੇਰ ਤੱਕ ਇੱਕ ਦੋ ਗੜਕੇ ਨਾ ਆ ਜਾਣ।
ਅੱਛਾ-ਅੱਛਾ
ਤੇ ਉੱਪਰੋਂ ਤੁਸੀਂ ਗਾਰਨਿਸ਼ਿੰਗ ਵਾਸਤੇ ਥੋੜ੍ਹਾ ਹਰਾ ਧਨੀਆ ਪਾਲੋ ਤੇ ਥੋੜ੍ਹੀ ਕਰੀਮ ਪਾਲੋ। ਯਾਂ ਅਗਰ ਕਰੀਮ ਨੀ ਹੈ ਤਾਂ ਦੁੱਧ ਦੀ ਮਲਾਈ ਪਾ ਸਕਦੇ ਓ।
ਅੱਛਾ
ਬੜਾ ਈ ਸਵਾਦ ਬਣਦਾ ਤੁਸੀਂ ਇੱਕ ਵਾਰੀ ਅ ਟਰਾਈ ਕਰਨਾ ਬੜਾ ਈ ਸਵਾਦ ਆਏਗਾ।
ਨੀ-ਨੀ ਅਸੀਂ ਜ਼ਰੂਰ ਕਰਾਂਗੇ ਟਰਾਈ ਹੁਣ ਮੈਨੂੰ ਪਤਾ ਚੱਲ ਗਿਆ ਨਾ। ਤੇ ਹੁਣ ਤੇ ਆਪੇ ਕਰਾਂ ਬਣਾਵਾਂਗੀ ਕੱਲ ਈ ਬਣਾ ਲਾਂਗੇ ਪਨੀਰ ਸਾਡੇ ਘਰ ਫਿਰ ਤਾਂ ਵਾਧੂ ਪਈ ਕੱਲ ਈ ਬਣਾ ਲਾਂਗੇ ਸਾਡੇ ਨਾ ਕੋਲ ਈ ਹਲਵਾਈ ਦੀ ਦੁਕਾਨ ਪੈਂਦੀ ਆ ਅਸੀਂ ਫੇਰ ਸਾਡੇ ਘਰ ਦੁੱਧ ਪਨੀਰ ਮੁੱਲਦਾ। ਮੁੱਕੇ ਤੇ ਫਟਾਫਟ ਜਾਈਦਾ ਤੇ ਲਈ ਆਈਦਾ ਫਿਰ।
ਅ ਹ ਮੈਨੂੰ ਏਈਓ ਬੋਲਦਾ ਵੀ ਅੱਜ ਜੇੜੇ ਪਨੀਰ ਦੇ ਪਕੌੜੇ ਬਣਾਏ ਸੀ ਥੋੜਾ ਬਚ ਗਿਆ ਹੋਏਗਾ ਓਦੇ ਪਕੌੜੇ ਬਣਾ ਲਿੱਤੇ ਅ ਦਾ ਓਦੇ ਕੱਲ ਤੁਸੀਂ ਪਨੀਰ ਬਣਾ ਲੈਣਾ।
ਉਹ ਠੀਕ ਹੈ। ਜੀ ਹੁਣ ਇਸ ਤਰਾ ਹੀ ਕਰਾਂਗੇ ਫੇਰ ਹੋਰ ਚਲੋ ਠੀਕ ਹੈ। ਫੇਰ ਮੈਂ ਕਰਾਂ ਥੜਾ ਕਰਕੇ ਗੱਲ
ਹਾਂਜੀ- ਹਾਂਜੀ ਚਲੋ ਜੀ ਸਤਿ ਸ੍ਰੀ ਅਕਾਲ।
ਮੈਂ ਕਿਹਾ ਠਹਿਰ ਕੇ ਕਰਾਂ ਥੋੜ੍ਹੀ ਗੱਲ ਤੁਹਾਨੂੰ ਠੀਕ ਹੈ। ਜੀ ਸਤਿ ਸ੍ਰੀ ਅਕਾਲ-